ਹ
ਹੈਲੋ
ਹੈਲੋ
ਹਾਂਜੀ- ਹਾਂਜੀ।
ਹੋਰ ਠੀਕ ਹੋ? ਇਧਰ ਟੰਗੀ ਹੋਈ ਸੀ। ਹੋਰ ਕੀ ਕਰਦੇ ਹੋ ਅੱਜ ਕੱਲ? ਹੈਲੋ। ਹੈਲੋ,
ਹੈਲੋ
ਹਾਂਜੀ ਆਵਾਜ਼ ਨੀ ਆ ਰਹੀ ਮੈ ਕਿਹਾ ਤੁਹਾਡੀ
ਇੱਥੇ ਗੱਡੇ ਕਿੰਨੇ। ਇਕ ਮਿੰਟ ਰੂਕ ਜੌ ਬਸ।
ਠੀਕ- ਠੀਕ।
ਹ
ਹਾਂਜੀ- ਹਾਂਜੀ ਬੋਲੋ। ਹਾਂਜੀ, ਹਾਂਜੀ ਬਿਲਕੁਲ ਸਹੀ ਆ ਰਹੀ ਹੁਣ ਤੇ ਤੁਹਾਡੀ
ਔਰ?
ਤੂ ਕੀ ਕਰ ਰਿਹਾ ਐ?
ਬਾਸ ਐਵੇਂ ਈ ਅਪਾਂ ਵੇਲੇ ਬੈਠੇ ਹੋਏ ਹਾਂ, ਟਾਈਮ ਪਾਸ ਚੱਲ ਰੇਹਾ ਸਾਡਾ। ਹੈਲੋ।
ਹੈਲੋ।
ਮੈਂ ਕੇਹਾ ਹੋਰ ਕੋਲੇਜ ਵਗੈਰਾ ਨੀ ਖੁੱਲੇ ਹਜੇ
ਨਾ-ਨਾ ਜੀ ਨਾ ਹਜੇ ਕੋਲੇਜ ਵਗੈਰਾ ਨਹੀਂ ਖੁੱਲੇ, ਹੋਰ ਤੁਸੀਂ ਸੁਣਾਓ ਕਿੱਦਾਂ ਫੋਨ ਕੀਤਾ ਅੱਜ?
ਜੂਨ ਤੇ ਵੈਸੇ ਖਤਮ ਹੌ ਗੇਆ।
ਹਾਂਜੀ ਕੋਲੇਜ ਜਾਂਦਾ ਏ ਕੋਲੇਜ, ਨਈ ਹੁਣ ਕੋਲੇਜ ਅਪਣੇ ਖੁੱਲੇ ਵਏ ਨਾ ਮਤਲਬ ਕੀ ਹੂਨ ਮੇਰੇ ਸੈਕਿੰਡ ਈਅਰ ਅਗਸਤ ਤੇ ਖੁੱਲਣਗੇ।
ਅੱਛਾ।
ਹਾਂਜੀ-ਹਾਂਜੀ।
ਫੇਰ ਮਨੂੰ ਪਤਾ ਏ ਤੁਸੀਂ ਕੋਲੇਗ ਜੋਇਨ ਕਰ ਦੋਗੇ।
ਹਾਂਜੀ ਬਿਲਕੁਲ ਸਈ ਗੱਲ।
ਹੋਰ ਸੁਣਾਓ ਜਿਮ ਜੁਮ ਜਾ ਰਏ ਓ?
ਬਾਸ ਜਿੰਮ ਜੁਮ ਕੀ ਥੋੜ੍ਹੀ ਬੋਹਤ ਸਵੇਰੇ ਕ ਉੱਠ ਜਾਈਦਾ ਹੁੰਦਾ ਐ ਸਰ ਸੈਰ ਸੂਰ ਕਰ ਲਈ ਦੀ ਹੁੰਦੀ, ਜਿਮ ਜਾਨ ਦਾ ਤੇ ਪਤਾ ਨੀ।
ਪਰ ਆਪਣਾ ਸਵੇਰੇ ਥੋੜੀ ਬੋਹਤ
ਸੈਰ ਵਗੈਰਾ ਮਤਲਬ ਫੇ
ਹਾਂਜੀ ਪਾਰਕ ਵਗੈਰਾ ਤੁਹਾਨੂੰ ਪਤਾ ਏ ਅੱਜ ਕੱਲ੍ਹ ਦੌੜ ਵਗੈਰਾ ਬੋਹਤ ਚੱਲਦੀ ਏ। ਓਹੀ ਕਰ ਲਈ ਦੀ ਹੁੰਦੀ ਏ। ਹਾਂਜੀ-ਹਾਂਜੀ।
ਕੈਂਦੇ ਈ ਸ਼ੇਹਰ ਵਗੈਰਾ ਕਿੱਧਰ?
ਮਤਲਬ ਐਵੇਂ ਈ ਥੋੜਾ ਬੋਹਤ ਛੱਤ ਤੇ ਟੇਹਲ ਲਈ ਦਾ ਹੁੰਦਾ ਵਾ ਥੋੜਾ ਬੋਹਤ ਬ ਸਵੇਰੇ ਉੱਠ ਕੇ, ਬ ਅੱਜ ਕੱਲ ਤੁਹਾਨੂੰ ਪਤਾ, ਹਾਂਜੀ। ਤੁਹਾਨੂੰ ਪਤਾ ਈ ਏ ਜਿੰਮ ਦਾ ਤੇ ਹੋਣ ਤੁਸੀਂ ਜਿੰਮ ਜਾਂਦੇ ਔ ਓਧਰ ਐਨੇ ਬੰਦੇ ਹੈਗੇ ਕਿਸ-ਕਿਸ ਤਰ੍ਹਾਂ ਦੇ ਬੰਦੇ, ਇੰਨੀ ਭੀੜਾਂ ਹੁੰਦੀਆਂ ਏ ਅਪਣੇ ਲੋਕਲ ਹੀ ਵੇਖ ਲੋ, ਅੱਧੇ ਘੰਟੇ ਬਾਅਦ ਤੇ ਵਾਰੀ ਅੱਧੇ ਕੰਟੇ ਵਾਦ ਤੇ ਵਾਰੀ ਆਂਦੀ ਏ, ਫੇਰ ਉਹ ਬੰਦਾ ਖਲੋ-ਖਲੋ ਕੇ ਹੀ ਮੱਤ ਮਰੀ ਜਾਂਦੀ ਏ, ਮਨ ਭਰੀ ਜਾਂਦਾ ਕੀ ਮਤਲਬ ਕੀ ਖੜੇ ਆ, ਏਹੀ ਅਪਣਾ ਸਵੇਰੇ ਉੱਠੋ ਸੈਰ ਕਰੋ।
ਉਸ ਤੋਂ ਬਾਅਦ ਜਦੋਂ ਬਾਰੀ ਆਂਦੀ ਹੈ ਤਾਂ ਤੇ ਸਾਰਾ ਸਰੀਰ ਠੰਡਾ ਹੋ ਜਾਂਦਾ, ਮਸਾਂ ਈ ਠੰਡਾ ਹੋ ਜਾਂਦਾ ਏ।
ਹਾਂਜੀ ਸਈ ਗੱਲ ਏ ਯਾ ਤੇ ਜਿੰਮ ਖਾਲੀ ਹੋਨਾ ਹਾਂਜੀ ਜਿੰਮ ਖਾਲੀ ਹੋ ਨਾ ਫੇਰ ਤੇ ਤਾਂ ਤੇ ਫਾਏਦਾ ਵੀ ਏ ਅੱਜ ਕੱਲ ਤੁਹਾਨੂੰ ਪਤਾ ਏ ਗਰਮੀ ਬੋਹਤ ਹੋਈ ਪਈ ਹੈ ਚੱਕ ਘਰੋਂ ਵੀ ਆ ਜਾਂਦੇ ਬ ਹੈਵੀ ਵੇਟ ਚ ਆਣ ਦਾ ਵੀ ਫਾਏਦਾ ਨਈ ਕੀ, ਕੀ ਕਰਨਾ ਏ? ਸਵੇਰੇ ਓਈ ਸਵੇਰੇ ਉੱਠੋ ਹਾਂਜੀ ਸ ਐਚ ਓਹੀਹੋ ਯੋਗਾ ਕਰੋ, ਯੋਗਾ ਨਾਲ ਈ ਯੋਗਾ ਸਈ ਹੋਗਾ। ਤੁਸੀਂ ਵੇਖ ਲੋ ਵੀ ਅਗਰ ਰਾਮਦੇਵ ਨੂੰ ਵੀ ਵੇਖ ਲਓ। ਫਿੱਟ ਹੈਗਾ ਏ ਬੰਦਾ, ਯੋਗਾ ਨਾਲ ਵੀ ਸਭ ਕੁਛ ਸਈ ਹੋ ਜਾਂਦਾ ਏ। ਯੋਗਾ ਹੋ ਗੇਆ ਤੁਹਾਡੀ ਕਸਰਤ ਹੋ ਗਈ ਸਵੇਰ ਨਾਲ। ਹੁਣ ਏਹ ਈ ਹਾਂਜੀ।
ਏਹ ਚੀਜ਼ ਵੇਖਯਾ ਜਾਏ ਨਾ ਨੋਰਮਲ ਬੰਦੇ ਆਸਤੇ ਹੈਗੀ ਏ।
ਹਾਂਜੀ-ਹਾਂਜੀ ਏਹ
ਯੋਗਾ ਨਾਲ ਬੰਦਾ ਪਤਲਾ ਨਹੀਂ ਹੁੰਦਾ, ਓਹਦਾ ਸ਼ਰੀਰ ਸਟ੍ਰੈਸਿਬਲ ਹੋ ਜਾਂਦਾ ਏ।
ਫਲੈ ਹਾਂਜੀ ਫਲੈਕਸੀਬਲ-ਫਲੈਕਸੀਬਲ ਹਾਂਜੀ ਫ
ਉਹੀ ਹੋ ਜਾਂਦਾ। ਜਿੰਮ ਨਾਲ ਸਾਡੇ ਮਸਲ ਵਗੈਰਾ ਹੁੰਦੇ ਨੇ ਉਹ ਟੈਟ ਹੋ ਜਾਂਦੇ ਨੇ।
ਹਾਂਜੀ ਐ ਤੇ ਗੱਲ ਐ ਬਿਲਕੁਲ ਸਹੀ ਗੱਲ ਤੁਹਾਡੀ।
ਜਿਹੜੀ ਅੱਜਕੱਲ ਦੇ ਨੌਜਵਾਨ
ਹਾਂਜੀ ਅੱਜਕੱਲ੍ਹ ਦੇ ਯੂਥ ਨੂੰ ਚਾਹੀਦਾ ਬਾਈ ਜਿਮ ਜਾਣਾ ਚਾਹੀਦਾ ਪਰ ਅੱਜਕੱਲ੍ਹ ਦਾ ਯੂਥ ਨਸ਼ੇ ਜ਼ਿਆਦਾ ਵੱਡਦਾ ਜਿਮ ਘੱਟ ਵੱੜਦਾ ਤੁਹਾਨੂੰ ਪਤਾ ਹੀ ਹੋਣਾ ਬਾਕੀ ਹਿਸਾਬ ਨਾਲ।
ਤੇ ਹਾਂ। ਸੋਲਾਂ-ਸੋਲਾਂ ਪੰਦਰਾਂ ਕੀ
ਹਾਂਜੀ ਤੁਹਾਨੂੰ ਪਤਾ ਹੀ ਹੋਣਾ ਮਤਲਬ ਕੀ ਅਜਕੱਲ ਜਾ ਰਿਹਾ ਸਾਰਾ ਨਸ਼ੇ 'ਚ ਵੜ ਰਿਹਾ ਪੰਜਾਬ ਸਾਈਡ ਵੇਖ ਲੋ। ਨਹੀਂ ਛੋਟੇ-ਛੋਟੇ ਬੱਚੇ, ਟੀਕੇ ਲਾ ਰਹੇ ਨੇ ਚਿੱਟੇ
ਇੱਕ ਮਿੰਟ ਰੁਕੋ ਭਾਜੀ ਇੱਕ ਮਿੰਟ ਇੱਕ ਮਿੰਟ ਰੁਕਨਾ ਭਾਜੀ।
ਜੀ।
ਹੋ ਤਾਂ ਹਾਂ। ਹੈਲੋ, ਹੈਲੋ। ਹੈਲੋ ਹਾਂਜੀ ਭਾਜੀ, ਹਾਂਜੀ ਭਾਜੀ ਹਾਂਜੀ ਬੋਲੋ-ਬੋਲੋ। ਉਹ ਬਸ ਓ ਥੋੜਾ ਓ ਬਾਹਰੋਂ ਕੋਈ ਆ ਗਿਆ ਸੀ ਇੱਕਦਮ ਅਚਾਨਕ ਹਾਂਜੀ ਬੋਲੋ-ਬੋਲੋ। ਹੈਲੋ।
ਹਾਂਜੀ। ਤੁਹਾਡੀ ਆਵਾਜ਼
ਮੈਂ ਕਹਿ ਰਿਆ
ਹਾਂਜੀ-ਹਾਂਜੀ।
ਮੈਂ ਕਿਹਾ ਰਿਹਾ
ਤੁਹਾਡੀ ਆਵਾਜ਼, ਆਵਾਜ਼ ਕਲੀਅਰ ਨਹੀਂ ਆ ਰਹੀ ਤੁਹਾਡੀ ਥੋੜ੍ਹੀ।
ਮੈਂ ਕਹਿ ਰਿਹਾ- ਹੈਲੋ।
ਹਾਂਜੀ, ਹਾਂਜੀ-ਹਾਂਜੀ ਬੋਲੋ।
ਮੈਂ ਕਹਿ ਰਿਹਾ ਅੱਜਕੱਲ ਦੀ ਪੀੜੀ ਆ ਤੇ ਫਿਰ ਨਸ਼ਾ ਖਾ ਗਿਆ।
ਹਾਂ ਬਿਲਕੁਲ ਸਹੀ ਗੱਲ ਹੈ ਹੁਣ ਤੁਸੀਂ ਆਪਣੇ ਵੇਖ ਲਉ ਆਪਣਾ ਲੋਕਲ ਮਤਲਬ ਕਿ ਬਿਨਾਂ ਨਸ਼ੇ ਤੋਂ ਰਹਿ ਨਹੀਂ ਸਕਦੇ ਫੀਮ ਹੋ ਗਈ ਤੁਹਾਡੀ ਐ ਛੋਟੇ-ਛੋਟੇ। ਐ ਚਿੱਟੇ ਲਾਉਣ ਲੱਗ ਗਏ ਮਤਲਬ ਕਿ ਬੁੱਕੀ ਖਾਣ ਲੱਗ ਗਏ। ਅੱਜ -ਕੱਲ੍ਹ ਤੇ ਔਰ ਤੁਹਾਡਾ ਇੱਕ ਹੋਰ ਨਸ਼ਾ ਚੱਲ ਗਿਆ ਉਹ ਛੋਟਾ ਜਿਹਾ ਸਰਾਣਾ ਟਾਈਪ। ਹੁੰਦਾ ਉਹ ਕੀ ਕਹਿੰਦੇ ਨੇ ਪਤਾ ਨੀ ਉਹ। ਉਹਦੇ ਬੁੱਲਾਂ ਥੱਲੇ ਲਾਂਦੇ ਪਤਾ ਨੀ ਕਿਹੜੀ ਤਕੀਆ ਟਾਈਪ ਜਾ ਹੁੰਦਾ ਉਹ। ਉਹੀ ਵੇਖ ਲਓ ਛੋਟੇ-ਛੋਟੇ ਮਤਲਬ ਕਿ ਸਕੂਲ ਦੇ ਬੱਚੇ ਅੱਜ-ਕੱਲ੍ਹ ਕਲਾਸ ਦੇ ਲੈਕਚਰ ਹੀ ਲਾ ਕੇ ਬੈਠ। ਲੇਕਿਨ ਤੁਸੀਂ ਇਹੀ ਵੇਖ ਲਓ ਐਹ ਕਿਸੇ ਟਾਈਮ ਕਿਸੇ ਨੂੰ ਪਤਾ ਹੁੰਦਾ ਸੀ। ਕੁਛ ਨੀ ਪਤਾ ਸੀ ਇਹ ਹੈ ਕਿਹੜੀ ਚੀਜ਼।
ਗ
ਹੈਲੋ। ਅਵਾਜ਼ ਆ ਰਹੀ ਹੈ ਜੀ।
ਈ
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਏ ਅੱਜ-ਕੱਲ੍ਹ ਨਸ਼ਾ ਬਹੁਤ ਵੱਧ ਗਿਆ ਤੁਹਾਡੇ ਆਪਣਾ ਵੇਖ ਲਓ ਬਹੁਤ ਨਸ਼ਾ ਕਰਦੇ ਲੋਗ ਸਾਡੇ। ਏਧਰ ਹੀ ਬਹੁਤ ਨਸ਼ਾ ਹੁੰਦਾ ਨਸ਼ਾ ਕਰਕੇ ਫੇਰ ਸ਼ਾਂਤ ਵੀ ਨੀ ਬਹਿੰਦੇ, ਚੋਰੀਆਂ ਕਰਦੇ ਨੇ ਘਰਾਂ। ਚੋਰ ਸਮਾਨ ਜਾਂਦੇ ਨੇ। ਉਹ ਵੀ ਗੱਲ ਹੈ ਨਾ ਏਹ ਨੀ ਮਤਲਬ ਨਸ਼ਾ ਹੋ ਗਿਆ ਘਰ ਹੀ ਬਹਿ ਜਾਓ ਤੁਸੀ, ਸਭ ਤੋਂ ਖਤ ਖਤਰਨਾਕ ਨਸ਼ਾ ਉਸ ਤੋਂ ਬਾਅਦ ਨਸ਼ੇ ਤੋਂ ਬਾਅਦ ਜੋ ਕਰਦੇ ਨੇ ਉਹ ਹੁੰਦਾ ਸਭ ਤੋਂ ਖ਼ਤਰਨਾਕ ਉਸ ਤੋਂ ਬਾਅਦ ਨ ਹੋਸ਼ ਤੇ ਹੁੰਦੀ ਨੀ ਕੀ ਹੋ ਰਿਹਾ ਬਸ ਜਾਣਗੇ ਕਿਸੇ ਦੀ ਚੈਨ ਖੋਲੀ ਕਿਸੇ ਦਾ। ਪਰਸ ਖੋ ਲਿਆ। ਉਸ ਤੋਂ ਬਾਅਦ ਜਦ ਉਹਨਾਂ ਨੂੰ ਮਾਰ ਪਏਗੀ ਤਾਂ ਉਹਨਾਂ ਨੂੰ ਹੋਸ਼ ਨੀ ਹੁੰਦੀ ਹੋ ਕੀ ਰਿਹਾ।
ਸਹੀ ਗੱਲ ਰਹਿਣ ਦੋ ਹੋ ਸਕਦੀ ਹੈ ਫਿਰ ਕਹਿੰਦੇ ਅਸੀ ਕੁਛ ਕੀਤਾ ਹੀ ਨਹੀ
ਹਾਂਜੀ ਬਿਲਕੁਲ ਤਾਂ ਉਹਨਾਂ ਨੂੰ ਹੋਸ਼ ਨੀ ਹੁੰਦੀ ਕਿ ਹੋ ਕੀ ਰਿਹਾ ਸਾਡੇ ਨਾਲ।
ਹਾਂ
ਮਤਲਬ ਕਿ ਉਹੀ ਨਾ ਅੱਜ ਕੱਲ ਦੀ ਯੂਥ ਨਸ਼ਾ ਬੋਤ ਵੀ ਕਰਦੀ ਹੈ ਇਹ ਹੀ ਗੱਲ ਹੈ। ਨਸ਼ਾ ਘਟ ਤੋਂ ਘਟ ਕਰਨਾ ਚਾਹੀਦਾ ਹਾਂਜੀ।
ਫਿਰ ਤੋਂ ਗ
ਹਾਂਜੀ ਇਹ ਸਰਕਾਰ ਨੂੰ ਵੀ ਵੈਸੇ ਚ ਚਾਈਦਾ ਇਹਨਾਂ ਨੂੰ ਮਤਲਬ ਕਿ ਵੇਖਣ। ਪਰ ਮਤਲਬ ਕਿ ਸਰਕਾਰ ਵੀ ਕੀ ਕਰੇ ਉਹ ਆਪਣਾ ਢਿੱਡ ਭਰੇਗੀ ਸਾਡਾ ਥੋੜੀ ਨਾ ਵੇਖੇਗੀ ਉਹ।
ਇਹ ਗੱਲ ਤਾਂ ਹੈ
ਉਹ ਆਪਣਾ ਢਿੱਡ ਭਰੇਗੀ
ਸੋਰਟਕਟ ਗਿਆ ਸੀ ਮੂੰਹ ਭੂਨਾ ਦੇ ਨੂੰਭਾ
ਹਾਂਜੀ
ਕੀ ਗੱਲ ਉਹਦੀ ਵੀ ਗਲਤੀ ਹੈ ਗੌਰਮੈਂਟ ਦੀ ਵੀ, ਜਿੰਨੇ ਵਿਗੜਨਾ ਉਹ ਵਿਗੜ ਹੀ ਦੇਗਾ
ਸਹੀ ਗੱਲ ਹੁਣ ਤੁਸੀਂ ਵੇਖ ਲਓ ਆਪਣੀ ਸਭ ਤੋਂ ਵੱਡੀ ਗੱਲ ਸੰਗਤ ਸਹੀ ਹੋਣੀ ਚਾਹੀਦੀ ਹੈ ਏ ਸੰਗਤ ਸਹੀ ਤੇ ਸਭ ਕੁਛ ਸਹੀ ਹੈ ਹੁਣ ਅਗਰ ਤੁਸੀਂ ਬੰਦਾ ਇੱਕ ਬੰਦਾ ਸ਼ਰਾਬ ਅਗਰ ਉਹਦੇ ਤੇ ਕੰਟਰੋਲ ਵੀ ਹੋਣਾ ਚਾਹੀਦਾ ਹੁਨ ਇੱਕ ਸ਼ਰਾਬ ਦੀ ਮਹਿਫ਼ਿਲ ਹੈ ਮੁੰਡਾ ਬੰਦਾ ਬੈਠਾ ਅਗਰ ਉਹ ਨਹੀਂ ਪੀ ਰਿਹਾ ਨਾ ਤਾਂ ਉਹਦਾ ਕੰਟਰੋਲ ਹੈਗਾ ਆਪਣੇ ਉਹਦੇ ਉੱਤੇ ਅਗਰ ਉਹ ਅਗਰ ਦਿਨ ਰਾਤ ਤਾਂ ਵੀ ਚੱਲ ਰਿਹਾ ਨਾ ਫੇਰ ਉਹ ਗ਼ਲਤ ਗਲ ਉਹ
ਤੁ ਮ
ਕੋਈ ਮਹਿਫਿਲ 'ਚ ਬੈਠਾ ਨਾ, ਤੇ ਬੰਦੇ ਨੂੰ ਖੁੱਦ ਤੇ ਕੰਟਰੋਲ ਹੋਣਾ ਚਾਹੀਦਾ ਕਿ ਮੈਂ ਨਸ਼ਾ ਨਹੀ ਕਰਨਾ
ਸਹੀ ਗੱਲ ਜੀ
ਇਹ ਜਿੰਨਾ, ਇਹ ਮੇਰੇ ਨਾਲ ਤੇ ਬੈਠੇ, ਜਿੰਨਾ ਮਰਜ਼ੀ ਕਰੀ ਜਾਵੇ। ਮੈਂ ਕਰਨਾ
ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ।
ਹੁਣ ਕੀ ਕਰਦਾ, ਬਈ ਸਾਡੇ ਮਾਮੇ, ਕੋਈ ਸਾਡਾ ਦੋਸ-ਮਿੱਤਰ, ਯਾਰ ਕੋਈ ਸ਼ਰਾਬ ਪੀਂਦਾ ਸਾਨੂੰ ਚੜ ਤੇ ਪੀ, ਯਾਰ ਸ ਮਨ ਪੀਤ ਲ
ਸ ਸਹੀ-ਸਹੀ ਗੱਲ, ਸਹੀ ਗੱਲ, ਪਰ ਉਹ ਇਨਾ ਚਲੋ-ਚਲੋ ਪੀੳ ਪਰ ਇੱਕ, ਲਿਮਿਟ ਦੀ ਹੋਣੀ ਚਾਹੀਦੀ ਹੈ। ਇੱਕ ਹਾਂ ਬੰਦੇ ਨੂੰ ਇਹ ਹੋਣਾ ਚਾਹੀਦਾ, ਬਈ ਹਾਂ ਇਹ ਐ ਤੇ ਹੈ, ਬਈ ਟੇਸਟ ਕਰਨਾ ਚਾਹੀਦਾ ਹੈ, ਹਰ ਇੱਕ ਚੀਜ਼ ਦਾ। ਟੈਸਟ ਡਰਾਈਵ, ਹਰ ਇੱਕ ਚੀਜ਼ ਦੀ ਲੈਣੀ ਚਾਹੀਦੀ ਹੈ। ਪਰ ਇੱਕ ਐਡੀਿਕਸ਼ਨ, ਨਹੀਂ ਲੈਣੀ ਚਾਹੀਦੀ ਹੈ। ਇੱਕ ਜੋ ਲੱਤ ਲੱਗ ਜਾਂਦੀ ਹੈ ਨਾ, ਤੁਹਾਨੂੰ ਪਤਾ ਹੀ ਹੈ ਹੁਣ ਸਾਡੇ, ਮਤਲਬ ਕਿ ਤੁਸੀਂ ਇਹਹੀ ਵੇਖ ਲਓ ਜਿਹੜੇ ਸਾਡੇ ਦਾਦੇ, ਪਰਦਾਦੇ ਸੀ ਉਹੀ ਮਤਲਬ ਕਿ, ਉਹ ਫੇਿਰ ਛੁੱਟ ਨੀ ਪਾਉਂਦੀ ਜਲਦੀ ਤੇ ਨਸ਼ਾ, ਤੇ ਤੁਹਾਨੂੰ ਪਤਾ ਹੀ ਹੋਣਾ ਬਾਕੀ।
ਉਹਨਾਂ ਨੇ ਕੀਤਾ ਵੀ, ਇਹਨੂੰ ਉਹ ਬਹੁਤ ਲਿਮਿਟ ਦਾ ਨਸ਼ਾ ਕੀਤਾ।
ਹਾਂਜੀ।
ਕੋਈ ਇਹ ਨੀ, ਵੀ ਸਾਡੇ ਦਾਦਾ ਨੇ ਨਸ਼ਾ ਕਰਕੇ ਲੜਾਈਆਂ ਕੀਤੀਆਂ ਨੇ। ਫੇਰ ਖੁਰ ਪਾੜੇ ਨੇ, ਆ 'ਚੋ ਨਾ, ਕਦੋਂ ੳਨਾ ਨੇ ਨਸ਼ਾ ਕੀਤਾ, ਲਿਮਟ ਦਾ ਕੀਤਾ।
ਚਲੋ ਚੰਗਾ ਜੀ ਭਾਜੀ ਮੈਂ ਕਰਨਾ, ਹਾਂਜੀ ਚੰਗਾ ਭਾਜੀ ਮੈਂ ਕਰਨਾ, ਫਿਰ 'ਦ ਕੋਲ ਬਾਅਦ ਕਰਨਾ।